ਹੈਲੋ।
ਹੈਲੋ
ਹੈਲੋ, ਸਸ ਸ੍ਰੀ ਕਾਲ ਜੀ। ਹੈਲੋ ਹੈਲੋ, ਸਸ ਸ੍ਰੀ ਕਾਲ ਜੀ।
ਹੋਰ, ਠੀਕ -ਠਾਕ ਜੀ?
ਹਾਂਜੀ, ਹਾਂ ਵਧੀਆ ਤੁਸੀਂ ਦੱਸੋ?
ਹਾਂਜੀ ਹਾਂਜੀ ਠੀਕ, ਠਾਕ ਏਜ
ਅੱਛਾ ਜੀ, ਅੱਛਾ।
ਹੋਰ, ਕੀ ਬਣਾ ਰੇ ਸੀ?
ਬਸ ਕੁਛ ਨੀਂ, ਜਿਵੇ ਹੁਣ
ਹਾਂਜੀ ਆਹੀ ਐ, ਖਾਣਾ ਖਾਣ ਤੱਕ। ਮ, ਵਾਹਨਾ ਲੈ, ਖਾ ਲੇਆ ਈ?
ਹਾਂਜੀ, ਹਾਂ
ਏਹੀ, ਚੱਲੀ ਜਾਂਦਾ ਏ।
ਹਾਂਜੀ, ਹਾਂ।
ਚਲੋ ਏਹੀ ਐ, ਜਿੰਦਗੀ ਦਾ ਪਾਰਟ ਆ ਏਹ।
ਹਾਂਜੀ ਹਾਂ, ਫੇਰ ਤੜਕੇ, ਆਪਾਂ ਸਨੇਹਾ ਜਲਦੀ ਖਾਂਨੇ ਆਂ ਜੀ
ਹਾਂਜੀ। ਹਾਂਜੀ ਮੈਨੂੰ ਲੱਗਦੀ ਏ, ਭੁੱਖ ਵੀ, ਦੁਪੈਰੇਂ ਵੀ, ਹੁਣ ਦਿਨ ਵੱਡੇ ਹੋ ਰਏ ਨੇ, ਨਾ।
ਹਾਂਜੀ-ਹਾਂਜੀ।
ਕੁਛ, ਸ਼ਾਮ ਨੂੰ ਆਪਾਂ ਲੇਟ ਖਾਂਨੇ ਆ। ਇਹ ਹੁੰਦਾ ਓਨਾ ਜਿੱਦ ਸ ਸ ਸ਼ਾਮ ਨੂੰ ਜਲਦੀ ਖਾਂਦੇ ਹੋਈਏ।
ਹਾਂਜੀ ਹਾਂ, ਫੇਰ ਵੀ ਬੌੱਤ ਫਰਕ
ਫੇਰ ਤਾਂ ਸਰ ਜਾਂਦਾ ਜੀ, ਰੋਟੀ ਖਾਣਾ ਖਾਧੀ ਵੀ ਨਾ ਦੁਪਹਿਰੇ ਪਰ ਨਾ, ਖਾਣਾ ਹੋਵੇ ਦੁਪਹੈਰੇ ਫਿਰ ਤਾਂ ਸ਼ਾਮ ਹੁੰਦਾ ਏ।
ਕਿਉਂਕਿ, ਫੇਰ ਚਾਰ ਕੁ ਵਜੇ ਫੇਰ- ਫੇ‍ਰ ਮਨ ਕਰਦਾ ਜੀ।
ਹਾਂਜੀ, ਫੇਰ ਭੁੱਖ ਲੱਗੇ ਜਾਂਦੀ ਐ। ਚਾਰ ਕੁ ਵਜਹਾ ਐਂ ਹੁੰਦਾ, ਵੀ ਕੁਛ ਖਾ ਲਈਏ, ਹਾਂਜੀ।
ਕਿਉਂ ਤੇ ਨੇ ਹੁਣ ਖਾਸੇ ਵੱਡੇ ਹੋ ਰਏ ਨੇ।
ਹਾਂਜੀ, ਏਹ ਹੁੰਦਾ ਐ ਬਸ।
ਤੇ ਅੱਜ ਕੀ ਬਣਾਏਆ ਜੀ,? ਤੁਸੀਂ ਨੇ
ਅਸੀਂ, ਮੈ ਕਰੇਲੇ ਬਣਾਏ ਸੀਗੇ।
ਅੱਛਾ ਜੀ, ਹੁਣ ਕਾਹਦੀ ਸਬਜ਼ੀ ਬਣਾਉਣੀ ਹੈ ਜੀ?
ਹੁਣ ਤਾਂ ਪਰਾਂਠਾ ਕੈੰਦਾ ਸੀ ਬੇਟਾ, ਮੈਂ ਪਰਾਂਠਾ ਖਾਣਾ ਆਲੂ ਵਾਲਾ।
ਅਸੀਂ ਆਲੂ ਪਾ ਕੇ ਜੀ, ਤਾਂ ਹੀ ਨੇਰੀ ਬੱਦਲ ਬ ਆ ਐ ਜੀ, ਦੇਖੋ ਗੁਠਾਲ
ਹਾਂਜੀ, ਮੈਂ ਕਿਹਾ ਸੀ ਮੈਂ ਪਨੀਰ ਦੀ ਭੁਰਜੀ ਪਈ ਸੀ, ਵੀ ਮੈਂ ਪਨੀਰ ਦਾ ਪਰਾਂਠਾ ਬਣਾ ਦੇਨੀਂ ਆ।
ਹਾਂਜੀ ਹਾਂ,
ਪਰ ਉਹ ਕੈਂਦਾ, ਮੰਮਾ ਮੈਂ ਪਨੀਰ ਦਾ ਪਰਾਂਠਾ ਨੀਂ ਖ਼ਾਨਾ ਕੈਂਦਾ, ਆਲੂ ਦਾ ਪਰਾਂਠਾ ਖਾਨਾ ਏ।
ਅੱਛਾ ਜੀ ਅੱਛਾ
ਹਾਂ ਫੇਰ ਹੁਣ ਆਲੂ ਦਾ ਪਰਾਂਠਾ ਬਣਾਣਾ ਵਾਲੇ ਪਏ ਨੇ। ਜਦੋਂ ਘਰ ਆ ਗਿਆ ਉਦੀ ਈ ਬਣਾ ਕੇ ਦੇਣਾ ਪਰਾਂਠਾ ਜੀ।
ਹਾਂਜੀ ਹਾਂ,
ਬੱਚਿਆਂ ਦਾ ਐ ਨੀ ਪਤਾ ਬਾਰ ਗਿਆ ਹੋਇਆ ਮੰਨ ਕੇ ਬਾਰੋਂ ਈ ਖਾ ਆਇਆ ਵੇ।
ਹਾਂਜੀ ਹਾਂ ਫੇਰ ਬੱਚੇ ਤਾਂ ਬਾਰੀ ਈ ਖਾ ਕੇ ਖਾਧੇ ਬਿਨਾਂ ਕਾਨੂੰ ਮੁੜਦੇ ਨੇ।
ਹਾਂਜੀ ਖੁਸ਼ ਹੁੰਦੇ ਨੇ ਬਾਰ ਦੀਆਂ ਚੀਜ਼ਾਂ ਖਾ ਕੇ ਨਿਆਣੇ ਈ ਐ ਹੁੰਦਾ ਵੀ ਸਾਰਾ ਕੁਛ ਹਨਾ ਬਾਰੋਂ ਵੀ ਉਹ ਕਰੀ ਜਾਈ
ਹਾਂਜੀ ਹਾਂ,
ਐ ਨੀ ਹੈਗਾ ਬੱਚਿਆਂ ਨੂੰ ਵੀ ਆਪਾਂ ਨਈ ਬਾਰ ਦਾ ਖਾਣਾ ਖਾਣਾ
ਣਿਆਂ ਨੂੰ ਵੀ ਹੁੰ ਦਾ ਏ ਜੀ ਬਾਰੇ ਜਾ ਕੇ ਤਾਂ,
ਹਾਂਜੀ,
ਅਸੀਂ ਤਾ ਆਪ ਜਦ ਜਾਨੇ ਆ ਜੀ ਸ਼ਹਿਰ
ਹਾਂਜੀ,
ਕੁਸ ਨਾ ਕੁਛ ਫੇ ਖਾ ਕੇ ਈ ਆਓਨੇ ਆ।
ਹਾਂਜੀ ਮੈਂ ਵੀ ਬਾਰ ਜਾਨੀ ਆ ਜੀ। ਮੈਂ ਵੀ ਖਾ ਕੇ ਆਨੀ ਆ ਪਰ ਜਦੋਂ ਮੈਂ ਬੇਟੇ ਨਾਲ ਹੁਨੀ ਆ ਉਦੋਂ ਖਾ ਕੇ ਆਉਨੀ ਆ ਉੰਝ ਨੀ
ਜਿਵੇਂ ਹੁਣ ਮੈਂ, ਹਾਂਜੀ ਜਿਵੇਂ ਹੁਣ ਮੰਨ ਲੋ ਮੈਂ ਕੱਲੀ ਚੱਲ ਗਈ ਜਾਂ ਕਿਸੇ ਨਾਲ ਚੱਲ ਗੀ ਹਨਾ ਜੀ
ਹਾਂ, ਹਾਂਜੀ ਹਾਂਜੀ।
ਫੇਰ ਹਨਾ ਦੂਜੇ ਨਾਲ ਏਸ ਤਰ੍ਹਾਂ ਹੁੰਦਾ ਅਗਲਾ ਕਈ ਵਾਰੀ ਨਈ ਬਾਰ ਦਾ ਖਾਣਾ ਖਾਂਦੇ।
ਹਾਂਜੀ ਹਾਂ।
ਹਾਂ ਹੁਣ ਜਿਵੇਂ ਬੇਟੇ ਨਾਲ ਚੱਲ ਜਾਨੀ ਆ ਮੈਂ ਉਹ ਤਾਂ ਹੁੰਦਾ ਵੀ ਹਨਾ ਕੁਛ
ਹਾਂਜੀ ਜੇ ਮੈ ਵੀ ਕੱਲੀ ਚਲੀ ਜਾਵਾਂ ਜੀ ਫੇਰ ਤਾਂ ਮੈਂ ਕਿਤੇ ਹੋਟਲ ਹੁਟਲ ਤੇ ਕਦੇ ਗਈ ਨੀ।
ਹਾਂਜੀ,
ਫੇਰ ਤਾਂ ਆਪਾਂ ਏਦਾਂ ਈ ਮੁੜੇ ਆਓਨੇ ਆ।
ਹਾਂਜੀ ਮੈਂ ਵੀ ਅਈ ਕਰਦੀ ਆ ਜੀ।
ਨਾਲ ਹੋਵੇ।
ਹਾਂਜੀ,
ਤਾਂ ਅਸੀਂ ਪੱਕਾ ਖਾ ਕੇ ਆਉਂਨੇ ਆ ਜੀ।
ਹਾਂਜੀ ਪਤਾ ਨਿਆਣਿਆਂ ਨਾਲ ਈ ਖਾਧਾ ਜਾਂਦਾ। ਕੁਛ ਜੋ ਵੀ ਐ ਹਾਂਜੀ। ਮੇਰੇ ਬੇਟੇ ਨੂੰ ਨਾ ਮੈਂ ਸ਼ਾਮ ਨੂੰ ਔਹੋ ਨਾ ਜਦ ਖਾਣਾ ਖਾਂਦਾ। ਮੈਂਗੋ ਸ਼ੇਕ ਬਣਾ ਕੇ ਖਾਂਦਾ ਨਾਲ
ਅੱਛਾ ਜੀ ਅੱਛਾ,
ਹਾਂ ਉਹਨੂੰ ਹੁਣ ਰੂਟੀਨ ਚ ਆਇਆ ਹੋਇਆ ਹੁੰਦਾ ਸ਼ਾਮ ਨੂੰ ਵੀ ਰੋਜ਼ ਮੈਂਗੋ ਸ਼ੇਕ ਹੋਵੇ।
ਹਾਂਜੀ ਹਾਂ।
ਰੋਟੀ ਨਾਲ ਟੇਸਟੀ ਲਗਦਾ ਔਨੂੰ ਕਹਿ ਦਿੰਦਾ ਮੰਮਾ ਰੋਟੀ ਜਿਆਦਾ ਸਵਾਦ ਲੱਗਦੀ ਐ ਮੈਂਗੋ ਸੇਕ ਹੁੰਦਾ ਜਦੋਂ ਹਾਂ ਉਹਨੂੰ ਹੁੰਦਾ ਮੈਂਗੂ ਨਾ ਅੰਬ ਨਾ ਖਾਵਾਂ ਪਰ ਵੀ ਸ਼ੇਕ ਜ਼ਰੂਰੀ ਐ ਨਿਆਣਿਆਂ ਲਈ।
ਵੀ ਐ। ਬੱਚੇ ਨੂੰ ਉਹੀ ਆਦਤ ਬਣ ਜਾਂਦੀ ਐ ਜੀ ਜਿਹੜਾ ਖਾਣ ਲੱਗ ਜਾਂਦਾ ਜੀ। ਅਸੀਂ ਤਾਂ ਬਸ ਆਪ ਘਰੀ ਬਣਾ ਲੈਨੇ ਆ ਜੀ ਮੈਗੋ ਸੇਕ ਵੀ ਬਣਾ ਲੈਨੇ ਆ। ਕੇਲਿਆਂ ਵਾਲਾ ਸੇਕ ਵੀ, ਬਣਾ ਲੈਣੇ ਜੀ।
ਹਾਂਜੀ। ''ਮੈਂ ਨਾ ਮੇਰਾ ਬੇਟਾ ਕੇਲਿਆਂ ਦਾ ਕੱਟ ਖਾਕੇ ਰਾਜੀ ਆ, ਉਹਨੂੰ ਥੋੜ੍ਹੀ ਜਹੀ ਕਬਜ਼‌ ਦੀ ਸ਼ਿਕਾਇਤ ਆ ਜੀ।
ਅੱਛਾ ਜੀ, ਅੱਛਾ।
ਹਾਂਜੀ, ਉਹ ਨਾ ਕੇਲਾ ਫੇਰ ਥੋੜਾ ਜਿਹਾ ਅਬੋਡ ਕਰਦਾ ਵੀ, ਮੈਂ ਨਹੀਂ ਖਾਣਾ ਮੰਮਾ।
ਸ਼ੇਕ ਨਾਲ ਤਾਂ ਨਹੀਂ, ਕੋਈ ਇਹ ਚੱਕਰ ਹੁੰਦਾ ਜੀ।
ਪਰ ਮੈਂ ਬਣਾਇਆ ਨੀ ਹੁਣ ਇਸ ਬਾਰ, ਮੈਂਗੋ ਸ਼ੇਕ ਚੱਲ ਰਿਹਾ ਨਾ ਮੈਂਗੋ ਦਾ ਸੀਜਨ ਹੈ ਹੋਣਾ, ਉਹਨੂੰ ਐ ਹੁੰਦਾ ਵੀ ਮੈਂਗੋ ਜ਼ਿਆਦਾ ਪਸੰਦ ਐ। ਹਾਂ, ਵੀ ਮੈਂਗੋ ਦਾ ਈ ਸ਼ੇਕ ਬਣਾ ਮੰਮਾ।
ਹਾਂਜੀ-ਹਾਂ, ਇਹ ਤਾ ਹੈ ਈ।
ਫਿਰ ਹੁਣ ਵੀ ਚੱਲਣਾ ਪੈਂਦਾ, ਨਿਆਣਿਆਂ ਦੇ ਮੁਤਾਬਿਕ।
ਚਲੋ ਵਧੀਆ ਜੀ।
ਹਾਂਜੀ, ਚੱਲ ਨਿਆਣਾ ਖੁਸ਼ ਤਾਂ, ਸਭ ਕੁਛ ਹੀ ਖੁਸ਼ ਹੈਹੀ।
ਹਾਂਜੀ-ਹਾਂਜੀ।
ਜ਼ਿੰਦਗੀ'ਚ ਨਾ।
ਕਿ ਸੇਕ ਨਾਲ, ਅਪਣਾ ਢਿੱਡ ਜ਼ਿਆਦਾ ਭਰ ਜਾਂਦਾ ਜੀ, ਆਪਾਂ ਨੂੰ ਰੱਜ ਆ ਜਾਂਦਾ ਖਾਕੇ। ਜੇ, ਆਪਾਂ ਮੈਂਗੋ ਐਮੀ ਖਾਈਏ
ਹਾਂਜੀ।
ਚੀਰ ਕੇ ਜੀ, ਕੱਟਕੇ।
ਹਾਂਜੀ-ਹਾਂਜੀ।
ਤੇ, ਫੇਰ ਬਿਲਕੁਲ ਢਿੱਡ ਨੀ ਭਰਦਾ ਜੀ, ਉਹਦੇ ਨਾਲ।
ਤੇ ਕਿਵੇਂ ਆ ਨਾ, ਥੋੜਾ ਟੇਸਟੀ ਲੱਗਦਾ ਮੈਂਗੋ।
ਹਾਂ, ਲੱਗਦਾ ਤਾਂ ਟੇਸਟੀ ਜੀ, ਪਰ ਢਿੱਡ ਕੋਈ ਨੀ
ਹਾਂਏ, ਢਿੱਡ ਨੀ ਭਰਦਾ ਉਹ ਤਾਂ ਬਸ ਐਵੇਂ ਹੁੰਦਾ, ਵੀ ਆਪਾਂ ਬਸ ਖਾਲਿਆ।
ਹਾਂਜੀ-ਹਾਂ, ਉਹ ਆਪਦੇ ਮੂੰਹ ਦਾ ਸਵਾਦ ਆ ਜੀ। ਹਾਂਜੀ-ਹਾਂ, ਉਹਦੇ ਨਾਲ ਆਪਾਂ ਨੂੰ ਰੱਜ ਆ ਜਾਂਦਾ ਜੀ ਪੀਕੇ। ਕਿਉਂ, ਸੰਘਣਾ-ਸੰਘਣਾ ਹੋ ਜਾਂਦਾ।
ਹਾਂਜੀ ਸੰਘਣਾ ਹੁੰਦਾ ਹਨਾ, ਮੈਂ ਇੱਕ ਮੈਂਗੋ ਪਾਂਨੀ ਹੁੰਨੀ ਆਂ, ਐ ਹੁੰਦਾ ਵੀ ਚਲੋ ਦੋ ਜਣੇ ਹੈਗੇ ਆ, ਵੀ ਮੈਂਗੋ ਪਾਲਿਆ ਚਲੋ ਜੀ। ਦੁੱਧ ਪੈ ਜਾਂਦਾ ਵਿਚ, ਹੋ ਜਾਂਦਾ ਖਾਣ।
ਪਿੰਡਾਂ ਦਾ ਨਾਲ ਇਹ ਹੈਗਾ, ਕੁਸ ਤਾ ਚਾਹੀਦਾ ਹੈ ਜੀ, ਫੇਰ ਆਪਣੇ ਚ, ਕੋਈ ਵੀ ਘਾਟ ਨਹੀਂ ਹੁੰਦੀ ਸਰੀਰ ਦੇ ਵਿੱਚ, ਹਾਂਜੀ-ਹਾਂ, ਵੀ ਆਪਣੇ ਸਾਰੀਆਂ ਘਾਟਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ ਜੀ, ਆਪਾਂ ਨੂੰ। ਕਿਉਂ ਫਿਰ ਡਾਕਟਰਾਂ ਕੋਲ ਜਾਂਨੇ ਆ ਜੀ, ਆਪਾਂ ਤੁਹਾਨੂੰ ਦਿੱਕਤ ਆਉਂਦੀ ਹੈ ਜਾਦਾ ਫਿਰ ਡਾਕਟਰ ਆਪਾਂ ਨੂੰ ਦਵਾਈਆਂ ਦੰਦੇ ਆ, ਨਾਲੇ ਆਪ ਆਪਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ, ਦਵਾਈਆਂ ਜੀ।
ਹਾਂ, ਇਹ ਤਾਂ ਹੈਹੀ ਦਵਾਈਆਂ ਦਾ ਨੁਕਸਾਨ ਤਾਂ ਬਹੁਤ ਸਾਈਡ-ਫਾਇਕਟ
ਹਾਂਜੀ-ਹਾਂ, ਕਿਉਂ ਜੇ ਆਪਾਂ ਫਲ ਫਲੂਟ ਖਾਵਾਂਗੇ ਜੀ, ਆਪਣੀ ਸਿਹਤ ਤਾਂ ਵਧੀਆ ਬਣੀ ਰਹਿੰਦੀ ਹੈਗੀ।
ਹਾਂਜੀ।
ਇੱਕ ਕਹਿੰਦੇ ਨੇ ਜੀ ਵੀ ਸ਼ਾਮ ਨੂੰ, ਰੋਟੀ ਸਨੇਹਾ ਖਾਣੀ ਚਾਹੀਦੀ ਹੈ।
ਹਾਂਜੀ।
ਵੀ ਜੈ ਰੋਟੀ ਘੱਟ ਖਾ ਕੇ ਖੀਰਾ ਖਾਣਾ ਚਾਹੀਦਾ
ਹਾਂਜੀ
ਖੀਰਾ ਨਿੰਨੇ ਕਾਲਜੇ ਕਹਿੰਦੇ ਬੜਾ ਕੰਮ ਕਰਦਾ ਇਹ ਹਾਂਜੀ ਹਾਂ ਵੀ ਖਾਲੀ ਫੇਟ ਖੀਰਾ ਖਾਓ
ਹਾਂਜੀ ਪਰ
ਵੀ ਹੁਣ ਜੀਦਾ ਵੇਟ ਵੱਧ ਰਿਹਾ ਜੀ ਉਹਨੂੰ ਕਹਿੰਦੇ ਨੇ ਜਿਹਨੂੰ ਫੁੱਲ ਵੀ ਖਾਣਾ ਘੱਟ ਖਾਓ
ਹਾਂਜੀ
ਜਾ ਜ਼ਿਆਦਾ ਖਾਓ
ਹਾਂਜੀ ਸੈਲਡ ਖਾਓ ਉਹਨੂੰ ਵੀ ਫਿਰ ਉਹਦੇ ਨਾਲ ਵੇਟ ਥੋੜਾਹਾ ਭੁੱਖ ਵੀ ਮਾਰਦੀ ਹੈ ਆਪਣਾ ਵੇਟ ਵੀ ਲੋਸ ਹੁੰਦਾ ਏ
ਹਾਂਜੀ ਹਾਂ।
ਪਰ ਐ ਜਿਹੜਾ ਰੋਟੀ ਨੇ ਕੰਮ ਕਰਨਾ ਤਾਂ ਰੋਟੀ ਨੀ ਕਰਨਾ
ਸੈਲਡ ਤਾਂ ਆਪਾਂ ਐਵੇਂ ਲੰਘ ਜਾਂਦਾ ਜੀ
ਕਿਉਂ ਕਈ ਵਾਰੀ ਆਪਣਾ ਜੀ ਵੇਟ ਜਿਆਦਾ ਵੱਧ ਜਾਂਦਾ ਨਾ ਜਾਂਦਾ ਉਦੋਂ ਆਪਾਂ ਨੂੰ ਦਿੱਕਤ ਆ ਜਾਂਦੀ ਹੈ ਨਾ
ਹਾਂਜੀ
ਉਹ ਤਾਂ ਘਟਾਉਣਾ ਪੈਂਦਾ ਹੈ ਜੀ ਫਿਰ ਆਪਾਂ ਡਾਕਟਰਾਂ ਕੋਲੇ ਜਾਂਦੇ ਹਾਂ ਉਹ ਕ ਦਿੰਦੇ ਵੀ ਤੁਸੀਂ ਆਪਦਾ ਬੇਟ ਕੱ ਤਾਂ ਉਹ
ਹਾਂਜੀ
ਹੁਣ ਆਪਾਂ ਤਾਂ ਭੁੱਖ ਤਾਂ ਕੱਟੀ ਨਹੀਂ ਜਾਂਦੀ ਜੀ
ਹਾਂਜੀ ਇਹ ਤਾਂ ਹੈ ਹੀ ਭੁੱਖੇ ਤਾਂ ਰਹਿ ਨੀ ਸਕਦੇ ਜੀ
ਆ ਰਹਿ ਨੀ ਸਕਦੇ ਜੀ ਹੁਣ ਆਪਾਂ ਭੁੱਖੇ ਤਾਂ ਫਿਰ ਕੁਛ ਨਾ ਕੁਛ ਤਾਂ ਆਪਾਂ ਨੂੰ ਖਾਣਾ ਹੀ ਪੈਂਦਾ ਨਾ ਜੀ
ਹਾਂਜੀ
ਵੀ ਥੋੜਾ ਜਿਹਾ ਆਪਾਂ ਵੀ ਜਦੋਂ ਹੁਣ ਆਪਾਂ ਰੋਜ਼ ਨਿੱਤ ਖਾਣਾ ਖਾਂਦੇ ਹਾਂ।
ਹਾਂਜੀ
ਤੇ ਰੋਟੀ ਪਕਾ ਲਈ ਬਸ ਰੋਜ਼ ਵੀ ਰੋਜ਼ ਉਹੀ ਖਾਣਾ ਫਿਰ ਉਹ ਆਪਣਾ ਵੇਟ ਵੱਧ ਜਾਂਦਾ ਜੀ
ਹਾਂਜੀ ਹਾਂਜੀ ਇਹ ਤਾਂ ਹੈ ਪੇਟ ਤਾਂ ਵੱਧਦਾ
ਹਾਂਜੀ
ਹੁਣ ਹਰ ਇੱਕ ਦਾ ਵੇਟ ਹੁਣ ਤਾਂ ਓਵਰਲੋਡ ਹੋ ਰਿਹਾ ਕੋਈ ਵੀ ਹੈ ਜੇ ਹਾਂ ਬਹੁਤ ਜ਼ਿਆਦਾ ਵੇਟ ਵੱਧਦਾ ਜੀ ਮਿੰਟੋ ਮਿੰਟ ਹੀ ਵੱਧ ਜਾਂਦਾ ਪਤਾ ਹੀ ਚੱਲਦਾ ਏ
ਹਾਂਜੀ ਹਾਂ ਆਪਣੇ ਇਹਨਾਂ ਤੋਂ ਹੁਣ ਵੇਟ ਵਧਿਆ ਹਾਂ ਕਿਉਂ ਬੀਪੀ ਦੀ ਵੀ ਪ੍ਰੋਬਲਮ ਵਧਣ ਦੀ ਹੋ ਗਈ ਜੀ
ਹਾਂਜੀ
ਜਿਹੜਾ ਆਪਾਂ ਹੁਣ ਆਪਾਂ ਕਹਿ ਦਿੰਦੇ ਹਾਂ ਵੀ ਆਪਣਾ ਖੂਨ ਗਾੜਾ ਹੋ ਗਿਆ।
ਹਾਂਜੀ
ਇਹ ਵੀ ਹੁੰਦਾ ਜੀ ਆਪਣਾ ਜਿਆਦਾ ਆਪਣੀ ਸਿਹਤ ਜ਼ਿਆਦੀ ਭਾਰੀ ਹੋ ਗਈ
ਤਾਂ ਹੀ ਵੇਟ ਆਪਣਾ ਤਾਂ ਵੱਧਦਾ ਜ ਥੋੜਾ ਆਪਾਂ ਖਾਣ ਪਰਹੇਜ਼ ਹੀ ਘੱਟ ਹੈ ਤਲਿਆ ਫਲਿਆ ਹੀ ਜ਼ਿਆਦਾ ਖਾਂਦੇ ਆ ਨਾ ਹਾਂ ਨਹੀਂ ਨਹੀਂ ਹੁਣ ਆਪ ਟਲਿਆ ਵਗੈਰਾ ਨਾ ਖਾਈਏ ਫਿਰ ਆਪਣਾ ਵੇਟ ਲੋਸ ਰਹਿੰਦਾ ਹੁਣ ਤਲਿਆ ਹੋਇਆ ਆਪਾਂ ਜ਼ਿਆਦਾ ਖਾਣਾ ਕਰਕੇ ਫਿਰ ਬੈਠ ਲੋ
ਹਾਂਜੀ ਹਾਂ, ਫੇਰ ਵੀ ਆਪਾਂ ਜਦੋਂ ਬਾਹਰ ਅੰਦਰ ਜਾਂਨੇ ਆਂ ਜੀ ਆਪਾਂ, ਵਿਆਹ ਸ਼ਾਦੀ ਦੇ ਵਿੱਚ ਜਾਂਨੇ ਆਂ
ਹਾਂਜੀ
ਫੇਰ ਵੀ ਆਪਾਂ ਤ ਰਹਿ ਤਾਂ ਦੇਖ ਕੇ ਹੁੰਦਾ ਨੀ ਜੀ, ਹੁਣ ਆਪਾਂ ਘਰੇ ਦੇ ਵਿੱਚ ਅਤੇ ਆਪਾਂ ਬਣਾਉਦੇ ਨਹੀਂ ਆਪਾਂ ਸਾਰ ਲੈਂਦੇ ਹਾਂ
ਹਾਂਜੀ
ਬੀ ਜੇ ਖਾਵਾਂਗੇ ਨੁਕਸਾਨ
ਹਾਂ ਇਹ ਤਾਂ ਹੈ ਹੀ ਨੁਕਸਾਨ ਤਾਂ ਬਹੁਤ ਹੈ ਜੀ
ਹਾਂਜੀ ਹੁਣ ਸਰਦੀਆਂ ਦੇ ਵਿੱਚ ਤਾਂ, ਆਵੇਂ ਵਿਆਹ ਚੱਲੀ ਜਾਂਦੇ ਨੇ ਜੀ
ਹਾਂਜੀ ਸਾਰਾ ਸਾਲ ਸਰਦੀਆਂ ਲੰਘ ਜਾਂਦੀਆ
ਹਾਂਜੀ ਹਾਂਜੀ ਓਹਦੋਂ ਤਾ ਜੀ ਫਿਰ ਸਾਨੂੰ ਪਤਾ ਹੈ ਵੀ ਦੇਖ ਕੇ ਕਦ ਰਹਿ ਜਾਂਦਾ ਜੀ, ਫਿਰ ਤਾਂ ਖਾਣਾ ਪੈਂਦਾ
ਹਾਂ ਇਹ ਨਾਲ ਪਤਾ ਜੇ ਆਪਾਂ ਬਾਹਰ ਜਾਵਾਂਗੇ ਕਿਸੇ ਗੱਲ ਕਰਨਾ ਕੁਛ ਖਾਂਦੀ ਨੀ, ਜੇ ਬਹੁਤ ਸੋ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਨਾ ਲੋਕ
ਓਹ ਤਾਂ ਹੈ ਹੀ
ਹਨਾ ਆਪਾਂ ਨੂੰ ਹਰ ਇੱਕ ਥਾਂ ਤੇ ਜਾ ਕੇ ਖਾਣਾ ਵਗੈਰਾ ਤਾਂ ਖਾਣਾ ਪੈਂਦਾ ਹੀ ਹੈ ਇਹ
ਖਾਣਾ ਤਾਂ ਪੈਂਦਾ ਹੀ ਹੈ ਵੀ ਫੇਰ ਅੱਜ ਐਂ ਹੋ ਜਾਂਦਾ ਵੀ ਚੱਲ ਅੱਜ ਅੱਜ ਖਾ ਲਾਦੇ ਹ ਆ ਫਿਰ ਨਹੀਂ ਖਾਵਾਂਗੇ ਤੇ ਫਿਰ ਭੁੱਲ ਜਾਣਾ ਜੀ ਆਪਾਂ, ਅਗਲੇ ਤੇ ਫੇਰ ਜਾਦੇ ਆ ਮੇਰੇ
ਹਾਂ ਇਹ ਤਾਂ ਹੈ ਹੀ ਖਾਣਾ ਤਾਂ ਖਾਣਾ ਹੀ ਪੈਂਦਾ ਈ ਬਹੁਤੇ ਲੋਕ ਕਹਿ ਦਿੰਦੇ ਨੇ ਵੀ ਅਸੀਂ ਇਹਨਾਂ ਚ ਨਹੀਂ ਖਾਂਦੇ ਹੈਨਾ, ਵਿਆਹਾਂ ਚ ਪਰ ਆਪਾਂ ਤੈਨੂੰ, ਅਸੀਂ ਖਾ ਪੀ ਲੈਂਦੇ ਹਾਂ ਹਰ ਇੱਕ ਚੀਜ਼ ਹੈ
ਪੀਲਾ ਨੇ ਜੀ ਆਪਾਂ ਤੋਂ ਨਹੀਂ
ਹਾਂ ਏ ਹੈ, ਹਾਂ ਏ ਜੀ, ਨਹੀਂ ਫੇਰ ਹੁਣ ਦੇਖੋ ਖਾਣਾ ਆਪਾਂ ਇੰਜੋਏ ਵੀ ਕਰੋ ਤੇ ਖਾਣਾ ਪੀਣਾ ਵੀ ਹਨਾ ਆਪਾਂ ਹਰ ਇੱਕ ਚੀਜ਼ ਆਪਾਂ ਨੂੰ ਹਰ ਇੱਕ ਚੀਜ਼ ਜ਼ਰੂਰੀ ਹੈ, ਮਿੱਠਾ ਵੀ ਜ਼ਰੂਰੀ ਹੈ ਖਾਣਾ ਤੇ ਸਬਜ਼ੀ ਵਗੈਰਾ ਰੋਟੀ ਸਭ ਕੁਛ ਜ਼ਰੂਰੀ ਹੈਜੀ, ਇਹਦੇ ਨਾਲ ਕੁਛ ਨੀ ਸਰ ਵੀ ਖਾਣੇ ਦਦੇ ਵੀ ਨਾ ਸਰੇ ਨਾਲ ਇੱਕ ਪੀਤੇ ਵੀ ਨਾ ਹਾਂ ਇਹ ਤਾਂ ਹੁਣ ਚਲੋ ਜਿਵੇਂ ਪਰਮਾਤਮਾ ਨੇ ਹਨਾ
ਹਾਂਜੀ ਹਾਂ ਇਹ ਤਾਂ ਹੈ ਹੀ ਐ
ਖਾਈ ਜਾਨੇ ਆ ਅਸੀਂ
ਹਾਂ ਏ ਤਾਂ ਹੈ ਹੀ।
ਔ ਤਾਂ ਹੈ ਈ ਉਹ
ਹੋਰ ਤੁਹਾਡੇ ਕਣੀ ਬਾਰਸ਼ ਬੁਰਸ਼ ਪਈ ਨੀ ਜੀ।
ਨਹੀਂ ਯੈ ਸਾਡੇ ਕਿੱਥੋਂ ਮੌਸਮ ਸਾਫ਼ ਹੋਇਆ ਏ, ਹਵਾ ਜੀ ਤਾਂ ਹੈਹੀ ਹੈ।
ਅੱਛਾ ਜੀ ਅੱਛਾ।
ਹਾਂ ਮੌਸਮ ਸਾਫ ਹੈ, ਕੋਈ ਐਨ ਨੀ ਹੈਗਾ, ਲੱਗਦਾ ਨੀ ਵੀ ਬਾਰਿਸ਼ ਹੋਊਗੀ।
ਚਲੋ ਜੀ, ਤੇਰਾ ਸਾਝ ਹੋ ਗਈ ਹੁਣੇ ਜੀ ਗਿਆ
ਹਾਂਜੀ ਸਾਂਝ ਜੀ ਤਾਂ ਹੋ ਰਹੀ ਹੈ ਜੀ ਹਾਂ ਇਨਾ ਕੁ ਹਨ ਜਿਹੜੀ ਜੀਰੀ ਲਾਉਣ ਲੱਗੇਏ, ਬੜਾ ਔਖਾ ਐ ਉਹਨਾ ਨੂੰ
ਹਾਂਜੀ ਹਾਂ ਮੈਂ ਤਾ ਨੂੰ ਤੇ ਬੌਤ ਔਖਾ।
ਚਲੋ ਠੀਕ ਹੈ ਜੀ।
ਠੀਕ ਹੈ ਜੀ, ਓਕੇ ਜੀ।